ਹੈਲੋ।
ਹੈਲੋ।
ਸਾਸ ਸ਼੍ਰੀ ਕਾਲ ਜੀ, ਕਿਵੇਂ ਓ, ਵਧੀਆ?
ਅੱ
ਹਾਂਜੀ‌ ਮੈਂ ਵੀ ਠੀਕ-ਠਾਕ ਵਧੀਆ ਸਭ ਘਰੇ
ਹੈਲੋ। ਅੱਛਾ-ਅੱਛਾ ਠੀਕ ਐ-ਠੀਕ ਐ। ਕੀ ਕਰਦੇ ਸੀਗੇ?
ਹੋਰ ਮੰਮ ਕੁੱਛ
ਹੂੰ।
ਜਿਵੇਂ ਕੱਪੜੇ-ਕੁੱਪੜੇ ਓਵੇਂ ਖੇਡ-ਖਿਲਰੇ ਪਏ ਸੀਗੇ ਏਧਰ-ਉੱਧਰ, ਬੋਤ ਖਲੇਰਾ ਜੇਆ ਪਿਆ ਸੀ ਕੱਰ ਕੁਛ ਤੋਤੇ ਵੀ ਸੀਗੇ ਬਾਰੋਂ ਤੇ ਕੁੱਛ ਓਹ ਮੈਲੇ ਵੇਲੇ ਸਾਰੇ ਛਾਂਟੀ ਜਾਂਦੀ ਆ, ਓ ਰੱਖੀ ਜਾਂਨੀ ਆ ਤੇ ਜਵਾਕ ਕੁਛ ਬਾਰੋਂ ਆਏ ਸੀਗੇ, ਦਿਨ ਲਾ ਕੇ ਨਾਨਕਿਆਂ ਤੋਂ ਓਨਾਂ ਦੇ ਜੁਆਕਾਂ ਦੇ ਕਰਦੇ ਕੱਪੜੇ ਕੱਢੀ ਜਾਣੀ ਧੋਣ ਲਈ, ਤੇ ਬਾਕੀ ਜੇੜੇ ਤੈ ਕਰਨ ਵਾਲੇ ਤੇ ਸਜਾ ਰੀ ਸੀ, ਤਾਡਾ ਫ਼ੋਨ ਆ ਗਿਆ।
ਹੋਕੇ, ਠੀਕ ਐ-ਠੀਕ ਐ। ਕੰਮ ਕਰ ਰੇ ਸੀ, ਠੀਕ ਐ, ਸਾਨੇ ਵੀ ਰਾਤ ਮਤਲਬ ਆਹ ਬੜੀਆਂ ਦੀ ਸਬਜ਼ੀ ਬਣਾਈ ਓਨਾ, ਬੋਤ ਤਰੀ ਆਲੀ ਬਣ ਗਈ ਬਿਲਕੁਲ ਵਦੀਆ ਨੀ ਬਣੀ। ਫੇਰ ਅਸੀਂ ਅੱਜ ਕੀ ਕੀਤਾ ਮਤਲਬ, ਓ ਏਕ ਡੰਗ ਜੋ ਵੀ ਘੱਟ ਵੀ ਸੀ ਕੁੱਛ 'ਤੇ ਫੇਰ ਮੰਮੀ ਨੇ ਕੀ ਕੀਤਾ ਨਾ ਬੜੀਆਂ ਕੱਢ ਤੀਆਂ ਉਦੇ ਚੋਂ ਸਬਜ਼ੀ ਚੋਂ, ਮਤਲਬ ਦਾਲ ਸੀਗੀ। ਦਾਲ ਹੁੰਦੀ ਏ, ਜਿਵੇਂ ਬੜੀਆਂ ਦੀ ਦਾਲ। ਤੇ ਓਨਾਂ ਨੇ ਪਤਾ ਕੀ ਕੀਤਾ ਕੜੀ ਬਣਾਈ, ਕੜੀ ਦੇ ਵਿੱਚੋਂ ਵੜੀਆਂ ਐਡ ਕਰਤੀਆਂ ਮਤਲਬ ਬੋਤ ਵਦੀਆ ਬਣੀ। ਕੜੀ ਦੀ ਸਬਜ਼, ਹਾਂ ਕੜੀ ਓ, ਓ ਤਰੀ ਦਾ ਹੁਨ ਮਤਲਬ ਫੇਕ ਦੇਣਗੇ ਓਦਾ ਕੀ ਕਰਨਾ?
ਅੱਛਾ-ਅੱਛਾ-ਅੱਛਾ ਕੋਈ ਗੱਲ
ਮੈਨੂੰ ਆਲੂ ਪਸੰਦ ਨੀ ਜਾਦਾ ਮੈਂ ਏਨਾ ਨੂੰ ਏਨੀ ਵਾਰ ਕੇਹਾ ਵੀ ਆਲੂ ਕੱਟ ਪਾਯਾ ਕਰੋ, ਆਲੂ।
ਮੈਂਨੂੰ ਤਾਂ ਆਪ ਬੋਤ ਭੈੜਾ ਲੱਗਦੇ ਆ ਆਲੂ। ਖਾਧੇ ਵੀ ਆ, ਮੈਂਨੂੰ ਤਾ ਆਲੂ ਦੇ ਪਰੋਠਿਆਂ ਨਾਲ ਵੀ ਬਾੜਾ ਨਾ ਮੂੰਹ ਜੇਹਾ ਕੱਟ ਗਿਆ ਵਨ ਹੋਰ, ਨਈ ਖਾਏ ਜਾਂਦੇ ਬਾਕੀ ਕੋਈ ਨਾ।
ਕੇਆ?
ਕਿ ਓ ਖਾਧੇ ਆ, ਅਹ। ਗੱਟੇ।
ਓ ਕੀ ਹੁੰਦਾ?
ਗੱਟੇਆ ਦੀ ਵੇਸਣ ਦੀ ਸਬਜ਼ੀ।
ਬੇਸਣ ਦੀ ਸਬਜ਼ੀ, ਓ ਬੇਸਣ ਦੇ ਪਕੌੜੇ ਬਣਾ ਕੇ ਕੇ ਆਲੂ ਪਾ ਕੇ
ਨਾ ਨਾ ਨਾ ਨਾ ਨਾ, ਉਵੇਂ ਨੀ ਓ ਤਾ ਕੜੀ ਆਲੇ ਪਕੌੜੇ ਹੋਗੇ। ਗੱਟੇ ਹੁੰਦੇ ਨੇ, ਜਿਵੇਂ ਮਸਾਲਾ ਵਗੈਰਾ ਨਾ, ਓਦਾ ਤਿਆਰ ਹੁੰਦੈ ਇਦੇ ਨਾਲ। ਨਮਕ, ਮਿਚ ਤੇ ਹਲਦੀ ਪਾ ਲੀ। ਤੇ ਉਸ ਤੋ ਬਾਅਦ ਗੱਟੇ ਬਨਾਉਣ ਲਈ ਨਾ, ਉਹ ਪਾਣਾ ਪਾਉਂ -ਪਾਉਂਦਾ, ਕੈਂਦੇ ਉਨੂੰ ਹੰ, ਆਹਾ। ਆ, ਲੱਸਣ- ਲੱਸਣ ਨੂੰ ਬਰੀਕ ਪੀਸ ਲੋ ਐਵੇਂ ਕਰਕੇ ਮਾੜਾ ਯਾ, ਮਤਲਬ ਉੱਪਰ ਕੋਟ
ਕੀ ਗੱਲ! ਅਛਾ -ਅਛਾ, ਠੀਕ ਐ। ਤੁਹਾਡੇ ਫਿਰ, ਮੰਮੀ ਨੂੰ ਪਤਾ ਹੋ ਓਦੇ ਬਾਰੇ ਸਾਡੇ ਤੋ
ਹਾਂ, ਔ ਰਾਜਸਥਾਨ ਲੇ ਪਾਸੇ ਦੀ ਫੇਮਸ ਆ ਏ ਗੱਟਿਆਂ ਦੀ ਸਬਜੀ। ਤਰੀ ਆਲੀ ਹੁੰਦੀ ਆ, ਗਾੜੀ- ਗਾੜੀ। ਐਂ ਜਿਵੇਂ, ਸ਼ਾਈ ਪਨੀਰ ਦਾ ਟੇਸਟ ਨੀ ਹੁੰਦਾ।
ਅੱਛਾ।
ਉਵੇਂ ਜਾ ਹੁੰਦਾ ਬਸ, ਓ ਥੋੜਾ ਟੈਂਗੀ ਤੇ ਓ ਹੁੰਦਾ ਮਿੱਠਾ- ਮਿੱਠਾ ਜਿਆ। 'ਤੇ ਏ ਚਟਪਟਾ ਜਬ ਬੌਤ ਸਵਾਦ ਹੁੰਦੈ, ਮਤਲਬ ਤੋਡ ਤੁਸੀ, ਚ -ਚੋ ਨਾ ਕੀ ਕੈਂਦੇ, ਚਟੋਰਾ। ਚਟੋਰਾਪਨ ਅੰ ਤੁਆਡ 'ਚ। ਤਾਂ ਏ ਬੌਤ ਸੋਣੀ ਮਤਲਬ ਵਦੀਆ ਲੱਗੇਗੀ ਖਾਣ 'ਚ ਸਬਜੀ ਜੇ ਕਦੇ ਬਣਾਓ ਤਾਂ।
ਅੱਸ਼ਾਂ, ਗੱਟੇ ਦੀ ਸਬਜੀ।
ਗੱਟੇ ਕੈਂਦੇ ਮਲਬ ਹੁੰਦੈ ਬ ਬੇਸਣ ਦੀ ਏ ਸਾਰੀ ਸਬਜੀ, ਤੇ ਉਨੂੰ ਬੜੇ ਹੀ ਚਾਅ ਨਾਲ ਖਾਇਆ ਜਾਂਦਾ, ਤੇ ਦਾਲ- ਬਾਟੀ- ਚੂਰਮਾ
ਏ ਵੀ ਸੁਣਿਐ ਮੈਨੇ।
ਸੁਣੇਆ?
ਸੁਣੇਆ।
ਏ ਵੀ ਤੁਹੀ ਟਰਾਈ ਕਰਿਓ, ਦਾਲ ਨਾਲ ਮਤਲਬ ਦਾਲ ਹੋ ਗਿਆ। ਘਿਓ ਪੂ ਰੱਜ ਕੇ, ਘਿਓ। ਤੇ ਨਈਂ ਤੇ ਨਾ, ਓ ਬਣਾਈ ਹੁੰਦੀ ਆ। ਪਰੌਂਠੇ ਟਾਈਪ ਦੀ ਨਾ, ਤੁਸੀ ਗੁੜ ਦੀ ਕੋਈ ਰੋਟੀ ਵਿੱਚ ਬਣਾ ਲੋ। 'ਤੇ ਓਤਤੇ ਗੁੜ ਪਾ ਲੋ ਦਾਲ, ਮਤਲਬ ਦਾਲ ਐਂਡ ਤੇ, ਪੈਲਾਂ ਰੋਟ ਤੇ ਚੂਰ ਕੇ ਚੰਗੀ ਚੂਰੀ ਜਈ ਬਣਾਨੇ ਨਾ ਆਪਾਂ, ਘਰਦਿਆਂ 'ਚ। ਚੂਰੀ ਜੀ ਬਣਾ ਲੀ, ਓਸ ਤੋ ਬਾਅਦ ਦਾਲ ਨੂੰ ਚੰਗ, ਅ ਸੋਰੀ ਕੋਈ ਵੀ ਮਾਂਹ- ਛੋਲੇ ਦੀ ਦਾਲ, ਵੈਸੇ ਤਾਂ ਬਾਲੀ ਵਦੀਆ ਲੱਗਦੀ ਖਾਨ 'ਚ। ਮਾਂ ਛੋਲੇ ਦੀ ਦਾਲ ਬਣਾ ਲੋ ਤੇ ਉਸ ਤੋ ਬਾਅਦ ਜਦੋ ਤੁਸੀ ਓਂ ਕਰੋਗੇ, ਚੂਰਾ ਕਰੋਗੇ ਰੋਟੀ ਦਾ ਯਾ ਕੋਈ ਵੀ ਤੁਆਡੀ ਮਿੱਠੀ ਰੋਟੀ ਬਣਾਈਏ ਤੁਸੀ ਜੇੜੀ ਰੋਟੀ ਬਣਾਈ ਓਦੇ ਤੇ ਘਿਓ ਪਾਓ ਘਿਉ ਨਾਲ ਓਦੇ ਗੁੜ ਪਾਓ ਉਨੂੰ ਪੀਸ ਕੇ ਚੰਗੀ ਤਰ੍ਹਾਂ ਮਤਲਬ ਚੰਗੀ ਤਰ੍ਹਾਂ ਦਬਾਨਾ ਈ ਆ ਉਦੇ ਗੋਲ- ਗੋਲ ਜੇ ਓ ਚੂਰੀ ਟਾਈਪ ਜੇ ਕੁਛ ਨੀ ਕਰਨਾ ਪਰ ਜਦੋ ਦਾਲ ਆਏ ਗੀ ਨਾ ਉਨੂੰ ਸਾਰਾ ਭਗੋ ਕੇ ਸਾਰਾ ਆਪਸ ਵਿੱਚ ਫੇਰ ਓ ਖਾਇਆ ਜਾਂਦਾ। ਓ ਵੀ ਬੌਤ ਸਵਾਦ ਲੱਗ
ਤੁਸੀ ਕਦੇ -ਕਦਾਂਈਂ ਇੱਥੇ ਆਓਂਗੇ ਨਾ ਫੇਰ ਤੁਆਨੂੰ ਖਾਵਾਂਗੇ ਏਹੀ ਚੀਜਾਂ ਖਵਾਵਾਂਗੇ ਜੋ ਤੁਸੀ ਖਾਈਆਂ ਨੀ ਜਿਵੇਂ ਕੱਲ ਕਰੇਲੇ ਦਾ ਅਚਾਰ ਬਾਰੇ ਵੀ ਮੈਂ ਦੱਸਿਆ ਸੀਗਾ ਓ ਕੜਵਾ ਨੀ ਲੱਗਦਾ ਖਾਣ ਜਬੀ ਆਪਾਂ ਸਮਜੀਏ ਵੀ ਕਰੇਲਾ ਤਰਨ ਹੋਈ ਹੁੰਦਾ ਈ ਕੜਵਾ ਜਾ ਪਰ ਕੜਵਾ ਨੀ ਹੁੰਦਾ ਕੜਵਾਹਟ ਏਦੀ ਸਾਰੀ ਨਿਕਲ ਜਾਂਦੀ ਐ ਤੇ ਕੁਛ ਮੇਕਅਪ ਪ੍ਰੋਸੈਸ ਥੱਲੇ ਵੀ ਜਾਂਦਾ ਐ ਕੁਛ ਕੰਮ -ਕੁਮ ਆ ਕਰਕੇ ਉਸ ਤੋ ਬਾਅਦ ਜਾ ਕੇ ਏ ਸਈ ਹੋ ਜਾਂਦਾ ਬਟ ਜ ਤੇਲ ਪਾਓ ਇਦੇ ਵਿੱਚ ਮਸਾਲੇ ਵਗੈਰਾ ਚੀਰੇ ਵਗੈਰਾ ਓ ਵਾਧੂ ਪਾਇਆ ਹੁੰਦਾ ਓਦੇ ਕਰਕੇ ਇਦਾ ਟੇਸਟ ਜੇੜਾ ਓ ਵੱਧ ਜਾਂਦੈ ਚਟਪਟਾ ਜਾ ਲੱਗਦਾ ਤੇ ਕੜਵਾਪਨ ਜਮਾ ਈ ਗੈਬ ਹੋ ਜਾਂਦੈ।
ਹੂੰ।
ਲੱਗੂਗਾ ਹੀ ਨਹੀਂ ਹੈ ਚਾਨ
ਅੱਛਾ ਠੀਕ ਹੈ ਤੇ ਤੁਸੀਂ ਕੁਮਾਰ ਪੱਟ ਕੇ ਲੈ ਕੇ ਆਏ ਸੀ ਦ ਕੁੱਛ ਕੀਤਾ ਫੇਰ ੳਹ।
ਕੀ ਪ
ਤੁਸੀਂ ਕਿਹਾ ਸੀ ਕੁਮਾਰ ਲੈ ਕੇ ਆਈ ਹਾਂ ਮਤਲਬ ਐਲੋਵੇਰਾ।
ਹਾਂ-ਹਾਂ- ਹਾਂ-ਹਾਂ- ਹਾਂ - ਲੈ ਕੇ ਆਈ ਸੀ ਮੈਂ। ਉਹਦਾ ਉਹ ਸਿਰ ਮੈਂ ਨਾ ਅ ਸਿਰਨੀ ਧੋਇਆ ਗਯਾ ਸੀਗਾ ਅ ਇਹ ਹਫ਼ਤੇ ਦਾ ਤੇ ਉਹ ਕੱਟ ਕੇ ਪਾਣੀ ਚ ਭਕੋ ਕੇ ਐਲੋਵੇਰਾ ਨੂੰ ਉਹ ਪੀਲਾ ਪੰਜ ਜਾ ਕੱਢ ਕੇ। ਤੇ ਮਾੜਾ ਜਾ ਉਹਨੂੰ ਗ੍ਰਾਇੰਡ ਕਰਤਾ ਪਾਣੀ ਜਾਂ ਪਾ ਕੇ ਤੇ ਉਹ ਸਿਰ ਤੇ ਲਾ ਲਈ। ਬਾਕੀ ਜਿਹੜੀ ਬਚੀ ਗੁਚੀ ਸੀ ਉਹ ਮੂੰਹ ਤੇ ਲਾ ਲਈ ਹਜੇ ਪਈ ਆ ਕਾਫ਼ੀ ਵੱਡੀ ਸੀ। ਤੇ ਮੈਂ ਤਾਂ ਉੱਥੇ ਕੱਲ ਉਹ ਰਸਤੇ ਰਸਤੇ ਤੋਂ ਆ ਸੀ ਜ ਮੈਂ ਚੁਟਕੀ ਲੈਣ ਗਈ ਸੀਗੀ। ਤੇ ਮੈਂ ਵੇਖਿਆ ਉਹਨਾ ਦੇ ਜਮਾ ਉਹ ਮੈ ਵੇਖਿਆ ਕੈਮਰੇ ਲੱਗੇ ਹੋਏ ਆ ਕੀ ਸੋਚਣਗੇ ਉਹ ਉਹਨਾਂ ਨੇ ਨਾ ਐਵੇਂ ਐਵੇਂ ਨਾ ਇੱਕ ਜਿਵੇਂ ਬਾਰ ਉਹ ਨੀ ਇੱਕ ਬਣਾਦੇ ਅ ਜਾਲਾ ਜਾ ਬਣਾ ਲੈਂਦੇ ਆ ਵਿੱਚ ਆਪਣੇ ਪਲਾਂਟਸ ਪਏ ਹੁੰਦੇ ਆ। ਉਹਨਾਂ ਦੇ
ਹੂੰ।
ਬਹੁਤ ਵੱਡੀ- ਵੱਡੇੇ ਛੋਟੇ-ਛੋਟੇ
ਹੂੰ।
ਹਾਂ ਪਰ ਚਲੋਂ ਮੈ ਲੈ ਆਦਾ ਮੈਨੂੰ ਤਾਂ ਹੈਗਾ ਵੀ ਪੁੱਛ ਕੇ ਕਰ ਲਈਏ ਯਾ ਫੇਰ ਉਵੇਂ ਆਪਣੇ ਵੀ ਇੱਥੇ ਲੱਗੀ ਹੋਈ ਸੀਗੀ ਘਰੇ। ਪਰ ਨਾ ਉਹ ਜਿਵੇਂ ਥੜੀ-ਥੋੜੀ ਜਿਵੇਂ ਉਂਦੀ ਸੀ ਉਵੇ ਪੱਟ ਲੈਂਦੇ ਸੀ ਜਿਵੇਂ ਵੱਧਦੇ ਸੀ ੳਸ ਤੋਂ ਬਾਦ ਬਹ ਹੀ ਗਿਆ ਪੋਦਾ ਹੀ ਨੀ ੳਗੀਆ
ਤਾਂ ਫਿਰ ਇੱਧਰ ਉਦ ਫੜਨਾ ਪੈਂਦਾ ਹੁਣ ਵੀ ਜੇ ਆਉਂਦੈ। ਹਾ ਜੀ ਹੈਗਾ ਉਹ ਉੱਗੀ ਜਾ ਰਿਹਾ ਮਿੰਟਾਂ ਚ ਮਤਲਬ ਉੱਗਣ ਜ ਮੈਨੂੰ ਟਾਈਮ ਨੀ ਬਾੜਾ ਲੱਗਦਾ ਪਰ ਫੇਰ ਵੀ ਥੋੜਾ ਬਹੁਤ ਜਿੰਨੀ ਉਗਦੀ ਅਸੀਂ ਪਟ ਲੈਂਦਿਆਂ ਲੈਣੇ। ਇਹੀ ਚੱਲਗਾ ਬ - -ਤਾਂ ਕਰਕੇ ਨਾ ਬਾਹਰੋਂ ਵੀ ਥੋੜ੍ਹਾ ਹੈਗਾ ਵੀ
ਹੂੰ ਓਕੇ, ਓਕੇ ਠੀਕ ਹੈ। ਮੈਨੂੰ ਬਸ ਐਲੋਵੇਰਾ ਬਹੁਤ ਲੈ ਕੇ ਦਿੱਤੀ ਤੀ ਬਾਪੂ ਹੀ ਨੀ ਲੈ ਕੇ ਦਿੱਤੀ ਤੀ ਸਾਡੇ ਤੇ ਟੱਲੀ ਟਿੱਲਾ ਹੁੰਦਾ ਨਾ ਜਿਵੇਂ ਆਪਾਂ ਟਿੱਲਾ ਕਹਿ ਦਿੰਦੇ ਹਾਂ ਲਾ ਸਾਡੇ ਉਰੇ ਬਹੁਤ ਪ੍ਰਾਚੀਨ ਟਿੱਲਾ ਹੈ ਮਤਲਬ ਕਾਫੀ ਸਾਰੇ ਟਿੱਲੇ ਨੇ ਤਿੰਨ-ਚਾਰ ਟਿੱਲੇ ਨੇ। ਜਿਹੜਾ ਸਭ ਤੋਂ ਪ੍ਰਾਚੀਨ ਤਿਲ ਹੈ ਉੱਥੇ ਉਹਨਾਂ ਦੀ ਉੱਥੇ ਉੱਥੇ ਬਾਗ ਲੱਗਾ ਹੋਆ ਬਹੁਤ ਵੱਡਾ ਉੱਥੇ ਲੱਗੀ ਹੋਈ ਸੀ ਬਹੁਤ ਜ਼ਿਆਦਾ। ਤੇ ਫੇਰ ਉਹਨਾਂ ਨੇ ਜਿਹੜੇ ਮਹੰਤ ਸੀ ਉਹਨਾਂ ਨੂੰ ਪੁੱਛਿਆ ਕਿ ਵੀ ਮੇਰੀ ਪੋਤੀ ਨੂੰ ਚਾਹੀਦਾ ਮਤਲਬ ਜਾ ਸਕਦਾ ਉਹਨਾਂ ਨੇ ਕਿਹਾ ਹਾਂ ਕੋਈ ਨੀ ਲੈ ਜਾਓ।
ਨਹੀਂ ਮੈਂ ਨਾ ਸੁਣਿਆ ਇਹਦੀ ਨਾ ਖੇਤੀ ਕਰਨ ਚ ਨਾ ਬਹੁਤ ਪੈਸਾ ਹੈ ਬਹੁਤ ਪੈਸਾ ਮੰਨਦਾ ਖੇਤੀ ਕਰਨ ਚ ਕਰੋੜੋ ਰੁਪਏ ਕਿਉਂਕਿ ਹਰ ਮੈਡੀਸਨ ਵਿੱਚ ਪੈਂਦੀ ਹੈ ਜ਼ਿਆਦਾਤਰ ਐਂਟੀ ਆਕਸੀਡੈਂਟ ਹੁੰਦੀ ਹੈ ਤੇ ਉਹਦੇ ਕਰਕੇ ਬਹੁਤ ਹੀ ਫਾਇਦਾ ਦਿੰਦੀ ਏ।
ਹੂੰ।
ਲੋਕਿ ਖਾਂਦੇ ਵੀ ਨੇ ਏਨੂੰ ਵੱਖ- ਵੱਖ ਤਰੀਕੇਆਂ ਚੋਂ, ਸਾਬਤ ਤਾਂ ਨਈ ਖਾਈ ਜਾਂਦੀ ਏ। ਪਰ ਹੁਨ ਖਾਏਆ ਵੀ ਜਾਂਦਾ, ਲਾਏਆ ਵੀ ਜਾਂਦਾ, ਦਵਾਈਆਂ ਵਗੈਰਾ ਚ ਹੁਨ ਬੋਤ ਪੇਂਦੀ ਆਂ। ਤਾਂਵੀ ਵੱਧੀਆ ਲੱਗਦਾ ਖਾਣ ਪੀਣ ਚ।
ਓਕੇ ਠੀਕ ਐ ਹੁਨ, ਏਦੀ ਖੇਤੀ ਵੀ ਬਟ ਨੋਲੇਜ ਘੱਟ ਆ ਮੈਨੂੰ ਲੱਗਦਾ ਜ਼ਾਦਾ ਤਾਂ ਏਨੂੰ ਜੇੜੇ ਲੋਕ ਪੜ੍ਹੇ ਲਿਖੇ ਨੇ ਓਹੀ ਓਗਾਉਂਦੇ ਨੇ।
ਹਾਂ ਓਗਾਉਂਦੇ ਹੋਣਗੇ ਪਰ ਐਵੇਂ ਆ ਨਾ ਕਿ ਮਤਲਬ ਮੈਂ ਸੁਣੀ ਸੀ ਬਾਲਾ ਟਾਈਮ ਆਪਣਾ ਪੇਲੇ ਆ ਮੇਰੇ ਖਿਆਲ ਦੋ ਚਾਰ ਮੀਨੇ ਪੇਲਾਂ ਮੈਂ ਸੁਣੇਆ ਸੀਗਾ ਕਿ ਇੱਕ ਬੰਦੇ ਨੇ ਮੈਂ ਉੱਥੋਂ ਈ ਤੁਆਨੂੰ ਮੈ ਦੱਸਦੀ ਆ ਬੰਦੇ ਨੇ ਏਦੀ ਖੇਤੀ ਕਰਕੇ ਤੇ ਓ ਐ ਖੇਤੀ ਕਰ-ਕਰਕੇ ਐਲੋਵੇਰਾ ਨਾ ਓ ਤੇ ਇੰਡਸਟਰੀ ਚ ਵੇਚ ਜਾਂਦਾ ਸੀਗਾ, ਇੰਡਸਟਰੀ ਚ ਵੇਚ ਜਾਂਦਾ ਸੀ ਤੇ ਨਾਲ ਈ ਕੈਮਿਸਟ ਦੀ ਸ਼ੋਪ ਹੁੰਦੀਆ ਨੇ ਦੁਕਾਨਾਂ ਹੁੰਦੀਆਂ ਨੇ, ਦਵਾਈਆਂ ਵਗੈਰਾ ਦੀਆ ਓਨਾ ਨੂੰ ਵੇਚ ਆਂਦਾ ਸੀ ਓ ਅੱਗੇ- ਅੱਗੇ -ਅੱਗੇ-ਅੱਗੇ ਅੱਗੇ ਕਰਦੇ ਰੇਂਦੇ ਸੀ ਤੇ ਓੱਥੇ ਓਨੇ ਪੂਰਾ ਕਰੋੜ ਰੁਪਏ ਦਾ ਬਿਜਨਸ ਕਰ ਲੇਆ ਓਨੇ ਆਪਦਾ। ਹੁਨ ਐਲੋਵਰਾ ਦੀ ਹੀ ਖੇਤੀ ਤੇ ਡਿਪੈਂਡ ਆ ਓਦਾ ਪੂਰਾ ਪਰਿਵਾਰ ਤੇ ਬੋਤ ਵੱਧੀਆ ਚੱਲ ਰੇਆ ਓਦਾ ਕੰਮ।
ਹੂੰ ਠੀਕ ਆ ਏ ਤਾਂ ਫਿਰ ਬਿਜਨਸ ਆਈਡੀਆ ਇੱਕ, ਹਨਾ?
ਬੋਹਤ ਮੈਂ ਤੇ ਕੇਨੀ ਆ ਸੱਚੀ ਕਿਉਂਕਿ ਏ- ਏ ਓ ਚੀਜ਼ ਹੈਨੀ ਜਿਦੇ ਵਿੱਚ ਸਪਰੇਆਂ ਪੈਣਗੀਆਂ ਵਾਲੀਆਂ ਜਾਂ ਫਿਰ ਆਰਟੀਫਿਸ਼ਅਲ ਕੁਛ ਏਨੂੰ ਟੀਕੇ-ਟੂਕੇ ਲਾਣੇ ਪੈਣੇ। ਏ ਆਪੇ ਈ ਉੱਗਦੀ ਰੇਂਦੀ ਐ ਵੱਧੀਆ ਜੇ ਏਨੂੰ ਸਾਰਾ ਕੁਛ ਏਦਾ ਤਾਪਮਾਨ ਵਗੈਰਾ ਮਿੱਟੀ ਵਗੈਰਾ ਏਨੂੰ ਸਈ ਮਿਲ ਜੇ ਨਾ, ਪਾਣੀ ਵਗੈਰਾ ਸਭ ਆਪੇ ਈ ਉੱਗਦੀ ਰੇਂਦੀ ਐ। ਵੈਸੇ ਪਾਣੀ ਦੀ ਵੀ ਏਨੂੰ ਲੋੜ ਨੀ ਪੈਂਦੀ ਪਈ ਹੁਨ।
ਹੂੰ।
ਆਪੀ ਸਬ ਉੱਗਦਾ ਰੇਂਦਾ ਤੇ ਓਨੇ ਪੂਰੇ ਏਕੜ ਚ ਉਗਾਈ ਸੀਗੀ ਤੇ ਤਾਂਹੀ ਓਦੇ ਨਾ ਬਾਹਲੀ ਓਨੂੰ ਫੈਦਾ ਦੇਗੀ ਬੰਦੇ ਨੂੰ। ਨਾਲੇ ਹੈ ਵੀ ਨੀ ਸੀ ਜ਼ਾਦਾ ਉਮਰ ਦਾ ਬੰਦਾ ਦਿਮਾਗ ਓਨੇ ਵੱਧੀਆ ਲਾਏਆ ਵੀ ਅੱਜ-ਕੱਲ ਦੀ ਡਿਮਾਂਡ ਓਹੀ ਆ ਵੀ ਮਾਰਕੀਟ ਚ ਕੀ ਚਾਈਦਾ ਕੀ ਨਈ ਓਦੀ ਕਮੀ ਵੇਖ ਕਿ ਜੇ ਆਪਾਂ ਕਰ ਨੀ ਸਕਦੇ ਵੱਧ ਬਣਾਈਏ ਹੋਰ ਤਾਂ ਕੀ ਆ।
ਤੂ ਬੋਤ ਸਈ ਕੇਆ। ਓਦੇ ਲਈ ਕਨੈਕਸ਼ਨ ਵੀ ਚਾਹੀਦੇ ਨੇ ਕਨੈਕਸ਼ਨ ਬਿਨਾਂ ਤਾਂ ਕੁਛ ਨਈ ਹੈਗਾ।
ਹਾਂ ਹੈਗਾ ਨੀ ਪਰ ਏਕ ਬੇਸਿਕ ਜੇੜੀ ਹੈਗੀ ਨਾ ਜ਼ਰੂਰਤ, ਆਮ ਜਰੂਰਤ ਜੇ ਆਪਾਂ ਵੀ ਦੇਖੀਏ ਤਾਂ ਓ ਸਾਰੇਆਂ ਨੂੰ ਜੇ ਹੋਵੇ। ਫੇਰ ਤਾਂ ਚਲੋ ਕਨੈਕਸ਼ਨ ਵੀ ਆਪਣੇ- ਆਪ ਅ ਕੁਦਰਤੀ ਬਣ ਜਾਂਦਾ ਕਿਉਂਕ ਲੋੜ ਪੈਣ ਤੇ ਤਾਂ ਚੱਲਦਾ ਈ ਐ ਸਾਰੇਆਂ ਨੂੰ। ਕੁਛ ਨਾ ਕੁਛ
ਹੂੰ, ਸਈ ਕੇਆ ਨਈ ਠੀਕ ਐ ਠੀਕ ਐ ਬੋਤ ਸਈ ਕੇਆ। ਸਾਡੇ ਉਰੇ ਲੱਗੀ ਹੋਈ ਸੀ ਪੇਲਾ ਮਗਰ ਲੱਗੀ ਹੋਈ ਸੀ ਸਾਡੇ ਫਿਰ ਪੱਟਤੀ ਸੀ ਏਨਾਂ ਨੇ ਡੈਡੀ ਹੁਨਾ ਨੇ, ਹ- ਮੈਨੂੰ ਸੂਟ ਨੀ ਕਰੀ ਹੈਗੀ ਫੇਰ ਮੈਂ ਸੋਚੇਆ ਵੀ ਮੇਰੇ ਕੇੜਾ ਕਿਸੇ ਕੰਮ ਦੀ ਆ, ਮੈਨੂੰ ਸੂਟ ਨੀ ਕਰੀ ਜਿਦਾ ਨਾ। ਠੀਕ ਆ, ਇੱਕ ਨਾ ਏ ਬੋਤ ਪ੍ਰਕਾਰ ਦੀ ਹੁੰਦੀ ਐ ਕੋੜੀ ਵੀ ਹੁੰਦੀ ਐ, ਏਦੀ ਸਬਜ਼ੀ ਵੀ ਬਣਦੀ ਐ। ਕੌੜੀ ਵੀ ਬੌਤ ਹੁੰਦੀ ਐ ਕਈ ਪਰ ਕਈ ਨਾ ਬੋਤ ਮਿੱਠੀਆਂ ਹੁੰਦੀਆਂ ਨੇ ਮਤਲਬ ਮਿੱ ਠੇ, ਓਦੇ ਚੋ ਵੀ ਹੁੰਦੀਆਂ ਨੇ, ਏਦਾ ਜੋ ਟੇਸਟ ਆ
ਤੇ ਲਾਣੀ ਹੋਏ ਨਾ ਵਾਲਾਂ ਤੇ ਲਾਨ ਲਈ ਨਾ ਏਨੂੰ ਪਾਣੀ ਚ ਨਾ ਪੇਲਾ ਭਗੋ ਲੇਆ ਕਰੋ।
ਨਾ ਮੈਂ ਤਾਂ ਨੀ ਲੌਣਾ ਜੇੜੇ ਮੇਰੇ ਦੋ ਬਾਲ ਨੇ ਓ ਵੀ ਉਤਰ ਜਾਣਗੇ ਨਾ ਮੈਂ ਨੀ। ਹੁਣ ਤਾਂ ਨੀ ਮੈਂ ਰਿਸਕ ਲੈਣਾ।
ਨਈ-ਨਈ ਐਵੇਂ ਚ ਵਾਲ ਨੀ ਝੜਨਗੇ ਮਤਲਬ ਵਾਲਾਂ ਦੀ ਨਾ ਸ਼ਾਈਨਿੰਗ ਜੀ ਐਵੇਂ ਕੁਛ ਹੋਏਗਾ। ਵਾਲ ਵੱਧੀਆ ਹੋ ਜਾਏਗੇ ਟੈਕਸਚਰ ਚ। ਓਵੇਂ ਆ ਬੀ ਐ, ਝੜਨ-ਝੁੜਣ ਦਾ ਤਾਂ ਕੁਛ ਨੀ ਹੁੰਦਾ ਏਦੇ ਨਾਲ। ਬਾਕੀ ਕੋਈ ਨਾ। ਹਾਂ, ਫੇਰ ਤਾਂ ਚਲੋ ਵਹਿਮ ਆ ਕੋਈ ਨੀ ਹਾਂ, ਵੈਮ ਆ ਜਿਆ ਤਾਂ ਹੋ ਈ ਜਾਂਦਾ। ਬਾਕੀ ਕੋਈ ਗੱਲ ਨੀ
ਸਾਸਰੀ ਕਾਲ ਜੀ।
ਸਾਸਰੀ ਅਕਾਲ।